ਹੈਲੋ ਹਾਂਜੀ ਸਾਸੀ ਕਾਲ। ਹੋਰ ਕੀ ਹਾਲ ਐ ਤੁਆਡਾ?
ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰ ਰੇ ਸੀਗੇ। ਫ੍ਰੀ-
ਬਸ ਕਾਕੇ ਵਾਸੇ ਥੋੜਾ ਕੰਮ ਕਰ ਰੀ ਸੀ, ਫੂਡ ਬਣਾ ਰੀ ਸੀ। ਖਾਣਾ ਬਨਾ ਰੀ ਸੀ।
ਓਕੇ ਕਿੰਨੇ ਇਅਰਸ ਦਾ ਤੁਆਡਾ ਬੇਟਾ?
ਢਾਈ ਸਾਲ ਦਾ।
ਅੱਛਾ, ਕੀ ਨਾਮ ਐ ਓਦਾ?
ਤੇਗ਼ ਬੀਰ।
ਤੇਗ ਵੀਰ, ਅੱਛਾ, ਕਿੱਦਾਂ ਦਾ ਸ਼ਰਾਰਤੀ ਏ ਤੁਆਡਾ ਬੱਚਾ?
ਹਾਂਜੀ, ਹਾਂਜੀ।
ਅੱਛਾ, ਔਰ ਕੀ ਬਣਾ ਰੇ ਸੀ ਓਦੇ ਵਸਤੇ?
ਬੇਸਣ ਦਾ ਪੂੜਾ ਬਣਾ ਰੀ ਸੀ।
ਅੱਛਾ, ਔਰ ਮੌਸਮ ਕਿੱਦਾਂ ਚੱਲ ਰਿਆ ਓਧਰ?
ਬਾਰਿਸ਼ ਹੋ ਰੀ ਏ। ਤੁਸੀਂ ਸੁਣਾੳ?
ਬਸ ਵਧੀਆ, ਹੋਰ-
ਮੈਂ ਨਾ ਤੁਆਨੂੰ ਪੁੱਛਣਾ ਸੀ, ਵੈਕੈਂਸੀ ਵਾਸਤੇ- ਜੋਬ ਵੈਕੈਂਸੀ ਵਾਸਤੇ।
ਕੈ- ਹਾਂਜੀ ਆ, ਫੋਰ ਵਿਚ ਸਬਜੈਕਟ?
ਸਾਇੰਸ ਵਿੱਚ।
ਅੱਛਾ, ਸਾਇੰਸ ਇੱਚ। ਐਟ ਪਰੇਜੰਟ, ਓਥੇ ਕੋਈ ਵਕੈਂਸੀ ਹੈਗੀ ਨੀ। ਅੱਜੇ ਜਸਟ‌ ਈ ਫਿਲ ਆਉਟ- ਹੋਈਆਂ ਥੋੜੀਆਂ ਇੱਕ -ਦੋ, ਇਨ ਫਿਊਚਰ ਅਗਰ ਕੋਈ ਹੋਏਗੀ ਤੇ ਮੈਂ- ਤਾਨੂੰ ਜ਼ਰੂਰ ਦੱਸਾਂਗੀ।
ਅੱਛਾ, ਆ ਪ੍ਰਾਇਮਰੀ ਸਕੂਲ ਵਾਸਤੇ?
ਸਕੂਲ ਦਾ ਦੇਖੋ, ਟਾਈਮਿੰਗ ਹੈਗਾ-ਆ ਟਾਈਮ ਫੋਰ ਟੀਚਰਸ ਤੇ ਸੇਮ ਈ ਐ।
ਅੱਛਾ ਜੀ।
ਹਾਂ, ਟੀਚਰ ਵਾਸਤੇ ਤਾਂ ਟਾਈਮ ਸੇਮ ਈ ਐ। ਬਾਕੀ- ਸਟੂਡੈਂਟਸ ਹੁੰਦੇ ਆ ਛੋਟੇ ਵਾਲਿਆਂ ਨੂੰ ਜਲਦੀ, ਆਆ ਡਿਸਪਜ਼ਲ ਕਰ ਦਿੰਦੇ ਨੇ।
ਅੱਛਾ ਏ, ਤੇ ਕੀ ਵੋ ਕੀ- ਓ ਤਾਂ ਕੀ ਜ਼ਰੀਆ ਹੁੰਦਾ ਐ, ਕਰਨ ਵਾਸਤੇ।
ਮਤਲਬ
ਬਚਾ ਜੇ ਹੂੰ, ਅੱਛਾ ਜੀ।
ਹਾਂਜੀ ਹਾਂਜੀ, ਫਿਰ ਇੰਟਰਵਿਊ ਆ ਹੋਏਗਾ। ਫਿਰ ਤੁਸੀਂ ਦੇਖ, ਅਹ ਫੀਲ ਕਰ ਸਕਦੇ ਔ।
ਅੱਛਾ ਜੀ, ਤੁਸੀਂ ਕੀ ਬਣਾ ਰੇ ਸੀ?
ਮੈਂ ਬਸ ਅਪਣੇ ਬੱਚੇ ਦਾ ਅਸਾਈਮੈਂਟਸ ਬਣਾਣ ਲੱਗੀ ਸੀ, ਓਦੇ ਸਕੂਲ ਓਪਨ ਹੋ ਰੇ ਐ ਨਾ।
ਅੱਛਾ, ਚਲੋ ਵਧੀਐ। ਡਿਨਰ ਪ੍ਰੀਪੇਅਰ ਕਰ ਲਿਤਾ?
ਹਾਂਜੀ?
ਡਿਨਰ ਵਿੱਚ ਕੀ ਬਣਾ ਰੇ ਔ?
ਓਨਾਂ ਵਿੱਚ ਬੌਤ ਸਾਰੀ ਐਕਟੀਵਿਟੀਜ਼ ਬਣਾਣੇ ਐ, ਚਾਰਟਸ ਬਣਾਣੇ ਐ।
ਪੈਲੇ ਵੀ ਦਾਸ ਤਾ ਹੂ ਅੱਛਾ, ਬੱਚਿਆਂ ਦੇ ਕੰਮ 'ਚ ਨਾ ਕੀ
ਹਾਂਜੀ ਹਾਂਜੀ। ਇੱਕ
ਰਾਤ ਦੇ ਖਾਣੇ ਵਿੱਚ ਕੀ ਬਣਾ ਰੇ ਔ? ਏ ਪੁੱਛ ਰੀ ਸੀ ਮੈਂ।
ਹਾਂਜੀ, ਰਾਤ ਦੇ ਖਾਣੇ 'ਚ, ਰਾਤ ਦੇ ਖਾਣੇ 'ਚ ਸਾਡੀ ਦਾਲ ਬਣਦੀ ਐ।
ਅੱਛਾ, ਆੱਜ ਕੌਣਸੀ ਦਾਲ ਬਣਾ ਰੇ ਔ?
ਆਜ ਬਲੈਕ
ਬਲੈਕ। ਅ ਮਤਲਬ
ਹਾਂਜੀ ਬਲੈਕ ਔਰ ਹਾਂਜੀ ਹਾਂਜੀ ਹਾਂਜੀ।
ਮਾਂ-ਛੋਲੇ ਦੀ ਦਾਲ।
ਹਾਂਜੀ, ਹਾਂਜੀ।
ਤੇ ਆਪਸ਼ਨ ਗਰੁੱਪ ਚ ਮੋਰ ਦ ਸੈਵੇਨਟੀ ਫਾਈਵ ਅੱਛਾ ਤੁਸੀਂ ਦੱਸੋ, ਅ ਕਿ ਔਰ ਕੋਈ ਸਕੂਲ ਦੇ ਓਪਸ਼ਨਸ ਹੈਗੇ?
ਸਕੂਲ 'ਚ ਓਪਸ਼ਨ ਤਾਂ ਹਾਲੇ ਨਈ ਹੈਗੇ, ਜਦੋਂ ਇਨ ਫਿਊਚਰ ਹੋਨਗੇ ਤੇ ਮੈਂ ਤੁਆਨੂੰ ਦੱਸ ਦ
ਤੇ ਕੋਈ ਔਰ ਸਕੂਲ ਦੇ ਨਾ ਦੱਸ ਦੋ।
ਅ ਬੌਤ ਸਾਰੇ ਸਕੂਲਸ ਨੇ ਪਰਸੂ਼ਰਾਮ ਐ, ਐਸ ਡੀ ਪਬਲਿਕ, ਐਸ ਡੀ ਸੀਨੀਅਰ ਐ।
ਅੱਛਾ ਜੀ।
ਹਾਂਜੀ। ਬੌਤ ਐ, ਅਹ ਯਮੁਨਾਨਗਰ ਵਾਲੀ ਸਾਈਡ ਬੌਤ ਐ।
ਅੱਛਾ ਜੀ।
ਹੂੰ।
ਤੇ ਐਸ ਡੀ ਪਬਲਿਕ ਦਾ ਬਤਾ ਦੋ।
ਐਸ ਡੀ ਪਬਲਿਕ ਦੀ ਤੋ ਐਟ ਪ੍ਰੈਜੈਂਟ ਵੈਕੈਂਸੀ ਤੇ ਹੈਗੀ ਨੀ ਓਥੇ। ਬਟ ਤੋ ਨੀਅਰ ਬਾਈ ਪਏਗਾ ਅਗਰ ਤੁਸੀਂ ਕਰਨਾ ਚਾੰਦੇ ਔ।
ਅੱਛਾ ਜੀ।
ਹਾਂਜੀ।
ਅ ਤੇ ਉਸ ਵਿੱਚ ਕਿੰਨੀ ਕਲਾਸ ਤੋਂ ਬੱਚੇ ਪੜ੍ਹਦੇਨ?
ਉੱਥੇ ਪ੍ਰੀ ਨਰਸਰੀ ਤੋਂ ਹੈਗੇ ਨੇ।
ਅੱਛਾ, ਕੋਈ ਟਿਊਸ਼ਨ ਵਾਸਤੇ ਵੀ ਹੈਗੈ?
ਟਿਊਸ਼ਨ ਵਾਸਤੇ ਦੇਖੋ ਐਸ ਡੀ ਪਬਲਿਕ ਇਸ ਤੇ ਮੇਰੇ ਕੋਈ ਜਾਣਕਾਰ ਹੈ ਨੀ ਗੇ। ਬੱਚੇ, ਬਾਕੀ ਕੋਈ ਹੋਏਗਾ ਤੇ ਮੈਂ ਤੁਆਨੂੰ ਫਿਉਚ ਜ਼ਰੂਰ ਦੱਸਾਂਗੀ।
ਅੱਛਾ ਜੀ। ਤੇ ਔਰ ਕੋਈ ਸਕੂਲਾਂ ਦੇ ਬਾਰੇ ਜਾਨਦੇ ਔ, ਪ੍ਰਾਈਵੇਟ ਜੋ ਜਿ ਹੁੰਦੀ ਏ, ਜਿੱਸਤੇ ਕੋਨਵੈਂਟ ਹੋ ਗਈ ਐਸੀੇ ਕੋਈ ਸਕੂਲਾਂ ਮੋਲੂਮ ਏ ਤੁਆਨੂੰ?
ਹਾਂਜੀ, ਕੌ ਕਨਵੈਂਟ ਸਕੂਲਾਂ ਦਾ ਤੇ ਦੇਖੋ ਉਨਾਂ ਦਾ ਉਈ ਏ ਕਿ ਰਜਿਊਮ ਲੈ ਲੈਂਦੇ ਨੇ ਉਹ ਬਾਕੀ ਕਿ ਉਨਾਂ ਦੇ ਅਕੋਰਡਿੰਗ ਜੇੜੀ ਵਕੇਨਿਸੀਜ ਹੁੰਦੀ ਉ ਫਿਲ ਕਰ ਲੈਂਦੇ ਨੇ।
ਅ ਟੀਚਰ, ਟੀਚਰ ਇਗਜਾਮ ਵੀ ਹੁੰਦਾ।
ਹਾਂਜੀ!
ਟੀਚਰ ਐਗਜ਼ਾਮ ਵੀ ਹੁੰਦਾ।
ਹਾਂਜੀ ਰਿਟਰਨ ਐਗਜ਼ਾਮ ਹੁੰਦੇ ਨੇ, ਇੰਟਰਵਿਊ ਹੁੰਦਾ ਸਾਰਾ।
ਅੱਛਾ ਜੀ ਤੇ ਉਸ ਵਿੱਚ ਕੀ- ਕੀ ਫੋਲ ਅ ਕੀ, ਕੀ ਖੂਬੀਆ ਹੋਣੀਆ ਚਾਹੀਦੀਆ ਏ।
ਜਸਟ ਸਬਜੈਕਟ ਜ ਜਿਦੇ ਵਾਸਤੇ ਤੁਸੀਂ ਆਏ ਓ ਉਦੀ ਸਬਜੈਕਟਿਵ ਨੌਲੇਜ ਹੋਨੀ ਜ਼ਰੂਰੀ ਏ।
ਅੱਛਾ ਜੀ ਤੇ ਇੰਟਰਵਿਊ ਵੀ ਹੂਂ
ਹਾਂਜੀ ਫੇਰ ਓਰਲ ਇੰਟਰਵਿਊ ਹੁੰਦੈ।
ਅੱਛਾ ਤੇ, ਤੇ ਉਸ ਰ ਔਰ ਕੀ ਕੀ ਪ੍ਰੋਫਾਈਲ ਵੀ ਦੇਖਦੇਨ।
ਹਾਂਜੀ ਬਸ ਉ ਦੇਖਦੇ ਆ ਕਿ ਤੁਸੀਂ ਕਿੱਦਾਂ ਕਲਾਸ ਹੈਂਡਲ ਤੁਹਾਡਾ ਡੈਮੋ ਲਿੱਤਾ ਜਾਏਗਾ ਕਲਾਸ ਵਿੱਚ ਫੇਰ ਉਸ ਤੋਂ ਬਾਦ ਤੁਹਾਡਾ ਸਾਰਾ ਦੇਖਿਆ ਜਾਏਗਾ।
ਠ ਕੋਈ ਨੀ ਤੁਸੀਂ, ਤੁਸੀਂ ਦੱਸੋ ਮੈਨੂੰ ਕਿ ਔਰ ਕੋਈ ਆਪਓਸ਼ਨ ਹੈਗੇ, ਜੋਬ ਵਾਸਤੇ।
ਕੋਈ ਨਾ ਮੈਨੂੰ ਫਿਊਚਰ ਕੋਈ, ਓਪਰਚੁਨਿਟੀ ਹੋਏਗੀ, ਮੈਂ ਜਰੂਰ ਦੱ ਸਾਂਗੀ ਤੁਹਾਨੂੰ।
ਅੱਛਾ ਜੀ, ਜੇ ਕੋਈ ਅ ਕੋਈ ਸਿਸ ਕੋਈ ਬੱਚਿਆਂ ਲਈ ਔਰ ਕੋਈ ਓਪਸ਼ਨ ਹੋਵੇ।
ਮਤਲਬ ਕਿਸ ਟਾਈਪ ਦਾ?
ਜੈਸੇ ਪੜਾਨ ਅ ਜੈਸੇ ਬੱਚਿਆਂ ਨੂੰ ਬੁਲਾ ਥ ਪੜ੍ਹਾਣ ਵਾਸਤੇ ਟਿਊਸ਼ਨ ਹੁੰਦੇ ਆ, ਜਾਂ ਫਿਰ ਅਹ ਉਹਨਾਂ ਨੂੰ ਤਾਂਹੀ ਭੇਜਣ ਵਾਸਤੇ
ਕੋਈ ਨਾ ਇਨ ਫਿਊਚਰ ਅਗਰ ਕੋਈ ਹੋਏਗੀ ਤਾਂ ਮੈਂ ਜ਼ਰੂਰ ਧਿਆਨ ਰੱਖਾਂਗੀ ਤੁਹਾਡੇ ਵਾਸਤੇ।
ਅੱਛਾ! ਤੁਸੀਂ ਕੀ ਕਰਦੇ ਹੋ?
ਮੈਂ ਵੀ ਸਕੂਲ ਵਿੱਚ ਟੀਚ ਕਰਦੀ ਆ, ਬਸ ਮੇਰਾ ਵੀ ਟਿਊਸ਼ਨ ਦੇ ਸਟੂਡੈਂਟਸ ਆਣ ਵਾਲੇ ਆ।
ਅੱਛਾ ਕੀ ਪੜਾਨਦੇ ਹੋ? ਅੱਛਾ, ਅੱਛਾ ਤੇ ਕਮਰਸ ਕੌਣ, ਕੌਣ ਸਬਜੈਕਟ ਲਾਂਦੇ ਤੁਸੀ?
ਉਹਦੇ 'ਚ ਬਿਜ਼ਨਸ, ਇਕਨੋਮਿਕਸ ਔਰ ਅਕਾਊਂਟਸ।
ਅੱਛਾ ਕੰਮ, ਅਕਾਊਂਟਸ ਆਂਦਾ ਤੁਹਾਨੂੰ।
ਹਾਂਜੀ ਜ਼ਅਕਾਊਂਟਸ ਆਂਦਾ ਏ।
ਤੇ ਬਿਜਨਸ ਸਟੱਡੀ ਵਿੱਚ, ਸ਼ੀਟਸ ਵਗੈਰਾ ਵੀ ਤੁਸੀਂ ਕਰਵਾਉਦੇ ਓ, ਸ਼ੀਟ ਸੋਲਵ ਕਰਾਉਦੇ ਨਾ।
ਹਾਂਜੀ, ਹਾਂਜੀ ਕੇਸ ਸਟੱਡੀਜ਼ ਵਗੈਰਾ।
ਤੇ ਕਿੰਨੇ ਬੇਚੇਸ ਹੈਗੇ ਤੁਹਾਡੇ?
ਨਹੀਂ ਮੇਰੇ ਕੋਲ ਐਪਰਜਨ ਮੈਂ ਟਿਊਸ਼ਨਸ ਇੰਨੀ ਨਹੀਂ ਕਰ ਰਹੀ, ਮੇਰੇ ਕੋਲ ਜ਼ਿਆਦਾ ਸਟੂਡੈਂਟਸ ਨਹੀਂ ਹੈ ਓਨਲੀ ਥ੍ਰਰੀ ਟੂ ਫੋਰ ਫਾਈਵ ਦੇ ਅਰਾਊਂਡ ਐ, ਕਿਉਂਕਿ ਮੈਂ ਘਰ ਕੇ ਟਿਊਸ਼ਨ ਬਹੁਤ ਘੱਟ ਦੇ ਰਹੀ ਆਂ, ਮੈਂ ਸਕੂਲ 'ਚ ਹੀ ਟਾਈਮ ਇੰਨਾ ਲੱਗ ਜਾਂਦਾ ਕਿ ਫਿਰ ਘਰ ਆ ਕੇ ਟਿਊਸ਼ਨਸ ਦਾ ਟਾਈਮ ਨਹੀਂ ਮਿਲਦਾ।
ਤੁਸੀਂ ਦਸੋ ਜੀ?
ਹਾਂਜੀ।
ਅੱਛਾ ਤੇ ਕੋਣ, ਕੌਣ ਸ ਕਲਾਸਿਸ ਦੇ ਬੱਚੇ ਹੈਗੇ, ਇਲੇਂਵੇਂਥ ਟਵਲਥ ਤੱਕ।
ਹਾਂਜੀ ਨਹੀਂ, ਨਹੀਂ ਹਾਂਜੀ ਪਲੱਸ ਵਨ, ਪਲੱਸ ਟੂ। ਓਨਲੀ ਪਲੱਸ ਵਨ, ਪਲੱਸ ਟੂ।
ਸੀਏ ਦੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ!
ਹਾਂਜੀ!
ਕੰਪੀਟਿਟਵ ਐਗਜ਼ਾਮ ਵਾਸਤੇ ਹੀ ਪੜ੍ਹਾਂਦੇ ਤੁਸੀ?
ਨਹੀਂ, ਨਹੀਂ ਕੰਮੀਪੀਟੀਟਿਵ ਐਗਜ਼ਾਮ ਵਾਸਤੇ ਨਹੀਂ ਮੈਂ ਪੜਾਂਦੀ।
ਪੰਜ ਹੀ ਕੁ ਅੱਛਾ। ਤੇ, ਕਿੰਨੇ ਬੱਚੇ ਹੈਗੇ ਟਿਊਸ਼ਨ ਵਾਸਤੇ?
ਮੇਰੇ ਕੋਲ ਤਾਂ ਪ੍ਰੈਜੈਂਟ ਬਹੁਤ ਘੱਟ ਐ, ਥਰੀ ਟੂ ਫੋਰ ਈ ਐ। ਤਾਂ ਹੀ ਮੈਂ ਪੁੱਛ ਰਹੀ ਸੀਗੀ ਨਾ ਬਈ, ਅਗਰ ਤੁਹਾਡੇ ਆਸ- ਪਾਸ ਕੋਈ ਕੋਚਿੰਗ ਸੈਂਟਰ ਹੋਏ।
ਰੋਜ਼ ਮੈਂ ਪਾਣੀ ਡਾਲ ਕੇ ਅੱਛਾ, ਕੋਚਿੰਗ ਸੈਂਟਰ ਤੇ ਦੂਰ ਹੀ ਏ, ਸ਼ਹਿਰ ਵਿੱਚ ਹੋਏਗਾ। ਬਟ ਉਹ, ਇਸ ਫੀਲਡ ਵਿੱਚ ਨਹੀਂ ਹੈਗਾ, ਦੂਸਰੀ ਫੀਲਡ ਵਿੱਚ ਹੈਗਾ।
ਓਕੇ-ਓਕੇ
ਹੋਰ ਤੁਸੀਂ ਦੱਸੋ ਕੀ, ਪਲੈਨ ਏ ਤੁਹਾਡਾ ਅੱਗੇ
ਅੱਗੇ ਤਾਂ ਇਹੀ ਪਲੈਨ ਏ ਕਿ ਜੋਬ ਕੋਟਿੰਨਿਊ ਕਰਨੀ ਏ ਅੱਗੇ ਅਪਨਾ ਰੋਮੈਂਟ ਕਰਨੀ ਆਪ
ਕਿੰਨੀ ਸਾਡੇ ਜੋਬ ਚ
ਹਾਂਜੀ
ਅਰੇ, ਜੋਬ ਦੀ ਕਿੰਨੀ ਸੀ ਹੋਏਗੀ
ਸੈਲਰੀ, ਵਗੈਰਾ
ਹਾਂਜੀ
ਟਵੰਟੀ ਠਾਰ ਟਵੰਟੀ ਦੇ ਅਰਾਂੳਡ ਹੈਗੀ ਏ
ਅੱਛਾ-ਅੱਛਾ ਵਦੀਆ ਕੋਈ ਨੀ ਤੁਸੀਂ ਤੁਸੀਂ ਮੈਨੂੰ ਦੱਸਨਾ ਕਿ ਕੋਈ ਵੈਕੰਸੀ ਨਿਕਲੇ ਜਾਂ ਕੁਛ
ਕੋਈ ਨਾ ਮੈਂ ਜ਼ਰੂਰ ਦੱਸਾਂਗੀ, ਫਿਊਚਰ ਇਚ ਅਗਰ ਕੋਈ ਐਸੀ ਵੈਕੰਸੀ ਹੋਏਗੀ।
ਹਾਂਜੀ- ਹਾਂਜੀ ਔਰ ਤੁਸੀਂ ਦੱਸੋ ਕਿ ਟਿਊਸ਼ਨ ਵਾਸਤੇ ਕੌਣ- ਕੌਣ ਸੇ ਬੱਚੇ ਹੋ ਸਕਦੇ ਤੇ ਤੁਸੀਂ ਬੱਚਿਆਂ ਨੂੰ ਵੀ ਕਹਿਣਾ, ਕਿ ਟਿਊਸ਼ਨ ਵਾਸਤੇ ਮੈਨੂ ਅਪਲਾਈ ਕਰੇ
ਅਹ ਕੋਈ ਨਾ, ਮੇਰੇ ਕੋਲ ਕੋਈ ਪੁੱਛੇਗਾ ਤੇ, ਮੈਂ ਉਹਨਾਂ ਨੂੰ
ਮੈਂ ਤੁਹਾਨੂੰ ਵਟਸਐਪ ਕਰ ਦਾਂਗੀ ਡਿਟੇਲ ਦੇ ਨੰਬਰ ਤੇ ਤੁਸੀਂ ਮੈਨੂੰ ਕੋਂਟੈਕਟ ਕਰ ਲੈਨਾ
ਹਾਂਜੀ -ਹਾਂਜੀ ਜ਼ਰੂਰ
ਉਹ ਤੁਸੀਂ, ਚਾਹ ਬਨਾ ਲਿਤੀ ਏ
ਹਾਂਜੀ ਮੈਂ ਹੁਨੇ ਈ ਪੀਤੀ ਏ
ਮੈਂ, ਚਾਹ ਬਨਾੰਦੀ ਪਈ ਸੀ ਆ ਜਾਓ ਤੁਸੀਂ ਵੀ ਪੀ ਲਓ
ਨਹੀਂ ਬਸ ਥੈਂਕ ਯੂ ਤੁਸੀਂ ਦੱਸੋ ਹੋਰ ਬੱਚਾ ਤੁਹਾਡਾ ਕੀ ਕਰ ਰਿਹਾ ਖਾ ਲਿਆ ਪੂੜਾ ਉਹਨੇ
ਹਾਂਜੀ ਬਨਾਇਆ ਤੇ ਹੈ ਪਰ ਖਾੰਦਾ ਪਿਆ ਮਾੜਾ ਮਾੜਾ ਖਾਂਦਾ ਪਿਆ ਏ ਫਿਰ ਬੱਚੇ ਮੁੂੜੀ ਹੁੰਦੇ ਨੇ ਕਦੋਂ ਹਾਂਜੀ, ਕਦੀ ਸੁਟ ਜਾਂਦੇ ਕਵੀ, ਉਸ ਪਾਸੇ ਚਲੇ ਆਉਦੇ ਨੇ ਕਬੀ ਇਸ ਪਾਸੇ ਚਲੇ, ਆਂਦੇ ਨ ਇਛਾ ਹੂੰਦੀ ਕੁਛ ਵੀ ਉਠਾ ਕੇ ਖਾ ਲੈਂਦੇ ਹੋਰ ਸੁਨਾੳ ਸਭ ਵਦੀਆ ਸਭ ਵਦੀਆ ਚਲੋ, ਤੁਸੀਂ ਦੱਸਨਾ ਮੈਨੂੰ ਕੋਈ ਵੈਕੈਂਸੀ ਨਿਕਲੇ ਤੇ ਮੈਂ ਤੁਹਾਨੂੰ ਵਾਪਿਸ ਕੋਲ ਕਰਾਂਗੀ ਜਾਂ ਕੱਲ ਕੋਲ ਕਰ ਲਾਂਗੇ ਨੀ ਤੇ ਨਹੀਂ ਤਾਂ ਤੇ ਤੁਸੀਂ, ਮੈਨੂੰ ਵਟਸਐਪ ਕਰ ਦੇਨਾ ਮੈਂ ਤੁਹਾਨੂੰ ਉਹ ਤੁਹਾਡੇ ਨਾਲ ਫਰਦਰ ਕੋਂਟੈਕਟ ਕਰ ਲਾਂਗੀ
ਹਾਂਜੀ -ਹਾਂਜੀ ਕੋਈ ਨਾ ਠੀਕ ਏ
ਅੱਛਾ ਜੀ, ਤੁਹਾਡੇ ਨਾਲ ਗੱਲ ਕਰਕੇ, ਅੱਛਾ ਲੱਗਿਆ
ਹਾਂਜੀ ਠੀਕ ਏ ਓਕੇ
ਓਕੇ, ਜੀ